ਹੈਲੋ। ਹਾਂਜੀ, ਸਤਿ ਸ੍ਰੀ ਅਕਾਲ ਭੈਣ ਜੀ। ਹੋਰ ਬਾਹ ਵਧੀਆ ਤੁਸੀਂ ਤੁਸੀਂ ਸੁਣਾਓ?
ਬਸ ਵਧੀਆ- ਵਧੀਆ ਠੀਕ ਆ। ਜ ਹਾਂਜੀ- ਹਾਂਜੀ ਠੀਕ ਆ, ਤੁਸੀਂ ਕੀ ਕਰਦੇ?
ਬਸ ਅਸੀਂ ਤੇ ਬੈਠੇ ਹੋਏ ਸਾਂ।
ਅੱਛਾ ਅੱਛਾ ਹੋ ਰੋ ਰੋਟੀ ਪਾਣੀ ਖਾ ਲਿਆ ਤੁਸੀਂ ਰੰਗ ਅੱਛਾ ਅੱਛਾ ਕੀ ਬਣਾਇਆ? ਅੱਛਾ ਅੱਛਾ ਕੀ ਬਣਾਇਆ ਅੱਜ?
ਅੱਜ ਅਸੀਂ ਆਲੂ ਪੂੜੀਆਂ ਬਣਾਈ ਸੀ। ਚ ਹਾਂਜੀ ਹੋਰ। ਅਸੀਂ ਪਹਿਲੇ ਆਲੂ ਨੂੰ ਉਬਾਲਣੇ ਹਾਂ ਉਬਾਲ ਉਹਨੂੰ ਥੋੜਾ ਮੈਂ ਹੱਥ ਨਾਲ ਮੈਸ਼ ਕਰਕੇ ਫੇਰ ਉਹਦਾ ਤੜਕਾ ਲਾਦੇ ਹਾਂ। ਪਿਆਜ ਟਮਾਟਰ ਲਸਣ ਦੀ ਆਉਂਦੀ ਹੈ। ਫੇਰ ਤੜਕਾ ਲਾਗੇ ਵਿੱਚ ਪਾ ਕੇ ਇੱਕ ਸੀਟੀ ਮਰਵਾ ਦਿੰਦੇ ਆਾਂ ਬਸ
ਅੱਛਾ ਅੱਛਾ ਤੁਸੀਂ ਏਦਾਂ ਬਣਾਉਂਦੇ ਹੋ ਅਸੀਂ ਬਣਾਉਂਦੇ ਹਾਂ ਦਹੀਂ ਵਾਲੇ ਬਣਾਉਂਦੇ ਹਾਂ ਭੈਜੀ
ਅੱਛਾ ਤੁਸੀਂ ਕਹ ਬਣਾ
ਪਾ ਕੇ ਅਸੀਂ ਉਹੀ ਅ ਆਲੂ ਨੂੰ ਬੋਇਲ ਕਰਕੇ ਉਹਦੇ ਪੀਸ ਕਰਕੇ ਨਿੱਕੇ ਨਿੱਕੇ ਤੇ ਥੋੜੇ ਜਿਹੇ ਮੈਸ਼ ਕਰ ਲੈਣੇ ਜਿਵੇਂ ਤਰੀ ਗਾੜੀ ਹੋ ਜਾੇ ਨਾ ਉਹਦੀ
ਅੱਛਾ ਜੀ ਹਾਂਜੀ
ਫੇਰ ਅਸੀਂ ਮਾੜਾ ਜਿਹਾ ਜੀਰਾ ਪਾ ਕੇ ਤੇਲ ਸਾੜ ਕੇ ਜੀਰਾ ਪਾ ਲਣਾ ਤੇ ਫੇਰ ਅਦਰਕ ਲਸਣ ਪਿਆਜ
ਹਾਂਜੀ
ਤੇ ਉਹ ਅਸੀਂ ਗ੍ਰੈਂਡ ਕਰਕੇ ਹਰੀ ਮਿਰਚ ਵੀ ਕਿਉਂਕਿ ਲਾਲ ਮਿਰਚ ਅਸੀਂ ਯੂਜ ਨਹੀ। ਦੇ ਸਾਡੇ ਘਰ ਖਾਂਦੇ ਨੇ ਨਾ ਬਵਾ ਸੀਰ ਦੇ ਪੇਸ਼ੈਂਟ ਹੈ ਸਾਡੇ ਹਾਂ ਤੇ ਅਸੀਂ ਫਿਰ ਨਾ ਹਰੀ ਮਿਰਚ ਪਾ ਕੇ ਅਤੇ ਗ੍ਰੈਂਡ ਕਰਕੇ ਤੇ ਉਹਨੂੰ ਤੜਕਾ ਲਗਾ ਕੇ ਜਿਵੇਂ ਤੜਕਾ ਭੁੰਨ ਗਿਆ ਤੇ ਉਹਦੇ ਵਿੱਚ ਦਹੀਂ ਪਾ ਦਿੰਣੀ ਅਸੀਂ
ਠੀਕ ਹੈ।
ਦਹੀਂ ਪਾ ਕੇ ਫੇਿਰ ਉਹਦੇ ਚ ਦੇਗੀ ਮਿਰਚ ਹਲਦੀ ਪਾ ਕੇ ਹਾਂਜੀ ਚੰਗੀ ਤਰ੍ਹਾਂ ਗ੍ਰਰੇਵੀ ਜਿ ਬਣਾ ਕੇ ਫੇਰ ਅਸੀਂ ਉਹਦਾ ਚ ਥੋ ਪਾਣੀ ਪਾ ਦੇਣਾ ਇੱਕ ਗਲਾਸ ਉਹ ਪਾਣੀ ਕੱਢਦਾ ਰਹੇ ਕੱਢਦਾ ਰਹੇ ਕੱਢਦਾ ਰਹੇ ਫੇਰ ਅਸੀਂ ਪਾਉਣੇ ਆਲੂ
ਠੀਕ ਹੈ ਫਿਰ ਤੁਸੀਂ ਸਿਟੀ ਮਰਵਾਉਂਦੇ ਹੋ?
ਨਹੀਂ ਨਹੀਂ ਅਸੀਂ ਸੀਟੀ ਨ ਮੈਂ ਫੇਿਰ ਕੜਾਹੀ ਚ ਹੀ ਤੜਕਾ ਲਾ ਲੈਣੀ ਨਾ
ਅੱਛਾ ਅੱਛਾ ਠੀਕ ਹੈ ਠੀਕ ਕੋਈ ਨੀ ਮੈਂ ਵੀ ਵੇਖਾਂਗੀ। ਹਾਂਜੀ ਹਾਂਜੀ ਉਹ ਤੇ ਹੈ।
ਹਾਂਜੀ ਫ ਤਾਂ ਕਰਕੇ ਅਸੀਂ ਫੇਰ ਏਦਾਂ ਬਨਾਉਦੇ ਹਾਂ
ਅੱਛਾ ਜੀ।
ਹਾਂਜੀ ਸਾਨੂੰ ਏਦਾਂ ਸਵਾਦ ਲੱਗਦਾ ਏਦਾਂ ਨਾ ਸਵਾਦ ਨਹੀਂ ਲੱਗਦੇ ਟਮਾਟਰ ਦਾ ਖਟਾਸ ਨੀ ਨਾ ਹੁੰਦੀ ਟਮਾਟਰ ਡੇ ਤੁਹਾਨੂੰ ਪਤਾ ਉਹ ਦੇਸੀ ਦੇ ਹੈਗੇ ਹਾਂਜੀ ਹਾਂਜੀ ਹਾਂਜੀ ਉਹ ਤਾਂ ਕਰਕੇ ਹਾਂਜੀ ਹੋਰ ਜੇ ਗਏ ਨੀ ਘੁੰਮਣ ਪੈਣ ਜੀ ਤੁਸੀਂ ਕਿੱਧਰੇ
ਨਾਜੀ ਨਹੀਂ ਗਏ ਸਾਂ ਘੁੰਮਣ ਤੇ ਗਏ ਹਾਂ। ਨਾਨੀ ਘਰ ਹੀ ਜਾਣਾ ਅਸੀ ਨਾਨੀ ਘਰ ਗਏ ਹਾਂ। ਹੋਰ ਨਾਨਕੇ ਗੇਸ ਆ।
ਅੱਛਾ ਨਹੀਂ ਕਿਸੇ ਗੁਰਦੁਆਰੇ ਵਗੈਰਾ ਨਹੀਂ ਘੁੰਮ ਕੇ ਆਏ।
ਹਾਂਜੀ ਗਏ ਸਾਂ ਉੱਥੇ ਗਏ ਸਾਂ ਪੋਂਟਾ ਸਾਹਿਬ ਜ ਗਏ ਸਾਂ ਅਸੀਂ
ਅੱਛਾ ਅੱਛਾ ਪੋਂਂਟਾ ਸਾਹਿਬ ਗਏ ਆ
ਹਾਂਜੀ ਘੁੰਮਿਆ ਆ ਬੱਚਿਆਂ ਨੂੰ ਘੁਮਾਏ ਆ ਮੈਂ ਕਿਹਾ ਬੱਚੇ ਵੀ ਵੇਖ
ਠੀਕ ਆ ਠੀਕ ਹਾਂਜੀ ਉਹ ਪਹਾੜੀ ਪਾਸੇ ਹੈ। ਹਾਂਜੀ ਅਸੀਂ ਵੀ ਗਏ ਸੀਗੇ ਬਸ ਸਾਡੇ ਗੈਸਟ ਆਏ ਹੋਏ ਸਨ ਉਹ ਚਲੇ ਗਏ ਆ ਹੁਣ ਕੱਲ ਅੱਜ, ਸੋਰੀ ਅੱਜ ਗਏ ਓ ਤੇ ਫਿਰ ਤਾਂ ਕਰਕੇ ਫੇਰ ਅਸੀਂ ਘੁੰਮ ਆਏ ਸੀ ਗੁਰਦੁਆਰੇ ਈ ਵਿਖਾ ਕੇ ਲਿਆਏ ਸੀ ਅਸੀਂ ਉਹਨਾਂ ਨੂੰ। ਜਾਂ ਫਨ ਫੇਅਰ ਲੱਗੇ ਹੁੰਦੇ ਨਾਂ ਆਪਣੇ-ਆਪਣੇ। ਸ਼ਹਿਰਾਂ ਚ ਉਹ ਦਿਖਾ ਕੇ ਲਿਆਏ ਸੀ ਬੱਚਿਆਂ ਨੂੰ, ਝੂਲੇ ਚਾਲੇ ਬੱਚੇ ਜੇ ਸ਼ੌਕ ਹੁੰਦਾ ਨਾ ਬ
ਹਾਂਜੀ ਉਹ ਤੇ ਐ।
ਹਾਂਜੀ ਹਾਂਜੀ, ਉਹ ਕਰਕੇ ਲਿਆਏ ਆ ਬੱਚੇ, ਦੇਖ ਕੇ ਆਏ ਆ ਝੂਲੇ ਲਿਆਏ ਆ। ਹਾਂਜੀ। ਜਲ, ਜਲ ਪਰੀ ਵੀ ਸੀ ਲੱਗੀ ਹੋਈ।
ਅੱਛਾ ਜੀ।
ਹਾਂਜੀ, ਉਹ ਕੁੜੀਆਂ ਹੁੰਦੀਆਂ ਉਹਨਾਂ ਨੇਂ ਡਰੈਸਿਸ ਪਾਈ ਹੁੰਦੀ ਏ, ਪਰੀ ਆਲੀ ਜਲ ਪਰੀ ਆਲੀ। ਉਹ ਵਿੱਚ ਹੁੰਦੀਆਂ, ਸ਼ੀਸ਼ੇ ਦੇ ਵਿੱਚ। ਹਾਂਜੀ, ਪਾਣੀ ਚ ਹੁੰਦੀਆਂ ਉਹ
ਠੀਕ ਏ, ਉਹ ਤੇ ਹੈ, ਹੋਰ ਤੁਸੀਂ ਕੀ ਬਣਾ ਲਿਆ ਅੱਜ?
ਅਸੀਂ ਅੱਜ ਨਾਂ ਪਕੌੜੀਆਂ ਅਜੇ ਬਣਾਈਆਂ ਸੀਗੀਆਂ ਸੁੱਕੀਆਂ।
ਅੱਛਾ ਜੀ।
ਉਹ ਖਾਂਦੀ ਏ ਮੇਰੀ ਗੁੜੀਆਂ, ਖੁਸ਼ ਹੋ ਕੇ ਖਾਂਦੇ ਆ ਬੱਚੇ ਨਾ ਸਾਡੇ।
ਅੱਛਾ, ਤੁਸੀਂ ਕਿੰਜ ਬਣਾਈਆਂ ਸੂਕੀਆਂ।
ਮੈਂ ਨਾ ਉਹੀ ਜਿੱਦਾਂ ਗਿੱਲੀਆਂ ਬਣਾਂਦੇ, ਓਦਾਂ ਈ ਸੁੱਕੀਆਂ। ਜਿੱਦਾਂ ਨਾਂ ਬਈ ਮਤਲਬ ਕਿ ਇਹਦੇ ਚ ਪਿਆਜ ਪਾ ਕੇ
ਹਾਂਜੀ
ਬਰੀਗ ਬਰੀਕ ਪਿਆਜ ਕੱਟ ਲੈਣਾ, ਤੇਲ ਸਾੜ ਲੈਣਾ ਬਰੀਕ-ਬਰੀਕ ਪਿਆਜ ਕੱਟ ਕੇ ਉਹਨੂੰ ਪਾ ਕੇ ਵਿੱਚ ਹਰੀ ਮਿਰਚ ਪਾਲੋ ਆਪਣੇ ਸਵਾਦ ਅਨੁਸਾਰ, ਨਮਕ ਪਾਲੋ। ਡੇਗੀ ਮਿਰਚ ਹਲਦੀ ਜੋ ਵੀ ਪਾਉਣਾ ਤੁਸੀਂ ਪਾ ਲਓ, ਫੇਰ ਹਲਕਾ ਜਿਹਾ ਪਾਣੀ ਪਾ ਕੇ ਨਾਂ ਵੀ ਸਿਰਫ ਪਕੌੜੀਆਂ ਸੱਟ ਦੋ। ਹਾਂਜੀ, ਥੋੜਾ ਜਿਹਾ ਪਾਣੀ ਪਾਣਾ ਹਾਂ ਜਿੰਨੇ ਚੋਂ ਸੇਮ ਜਾਵੇਂ ਨਾਂ ਜਿੰਨੇ ਚ ਹਾਂਜੀ, ਹਾਂਜੀ ਤਾਂ ਕਰਕੇ। ਤੇ ਬਹੁਤ ਸਵਾਦ ਲੱਗਦੀਆਂ ਉਹ ਫੇਰ ਨਾਂ ਸਫ਼ਰ ਚ ਉਹਨਾਂ ਨੇ ਵੀ ਲੈ ਕੇ ਜਾਣੀ ਸੀ। ਜਿਹੜੇ ਸਾਡੇ ਗੈਸਟ ਪਾਏ ਸਨ। ਫੇਰ ਮੈਂ ਕਿਹਾ ਏਹੀ ਬਣਾ ਦੇਣੀ ਆਂ, ਨਾਲੇ ਪਸੰਦ ਐ ਬੱਚਿਆਂ ਨੂੰ, ਸਾਡੇ ਵੀ ਨਾਲੇ ਕਿੰਨੇ ਦਿਨ ਹੋ ਗਏ ਹੈਵੀ-ਹੈਵੀ ਖਾ ਖਾਂਣੇ ਪਏ ਆਂ ਗੈਸਟ ਆਏ ਦੇ ਸੀ, ਕਦੀ ਕੁਛ, ਕਦੀ ਕੁਛ। ਫੇਰ ਤੁਹਾਨੂੰ ਪਤਾ ਫੇਰ ਪਰੋਣੇ ਆਏ ਦੇ ਹੁਣ ਫੇਰ, ਤੁਹਾਨੂੰ ਪਤਾ ਘਰ ਤੇ ਬੰਦਾ ਚਲੋ ਸੋਚੀਜ ਏਦਾਂ ਦੀ ਹਲਕੀ ਫੁਲਕੀ ਖਾ ਲੈਂਦਾ ਵੇ ਜਦੋਂ ਪ੍ਰਾਹੁਣੇ ਆਏ ਦੇ ਹੋਣ ਫਿਰ ਉਹਨਾਂ ਦੇ ਅੱਗੇ ਨਈਂ ਨਾਂ ਚੱਲਦੀਆਂ ਇਹ ਚੀਜ਼ਾਂ ਅਗਲੇ, ਹਾਂਜੀ ਫੇਰ ਉਹਨਾਂ ਅੱਗੇ ਫਿਰ ਕਦੀ ਕੁਛ, ਕਦੀ ਕੁਛ, ਕਦੀ ਕੁਛ, ਕਦੀ ਪਨੀਰ ਬਣਾ ਲੈ ਕਦੀ ਜਾਂ ਨਿਊਟਰੀ ਬਣਾ ਲੋ, ਕਦੀ ਜਾਂਪਾ ਬਣਾ ਲੋ ਕਦੀ ਕੁਛ ਬਣਾ ਲੋ ਕਦੀ ਪਨੀਰ ਬਣਾ ਲੋ ਬਸ ਆਹੀ ਚੱਲਦਾ ਰਿਹਾ ਫੇਰ
ਇਹੀ ਚੱਲਦਾ ਏ
ਤਾਂ ਕਰਕੇ ਫੇਰ ਉਹ ਕਹਿੰਦੇ ਸੀ ਕਿ ਵੀ ਸਵੇਰੇ ਲੈ, ਮੈਂ ਕਿਹਾ ਪਨੀਰ ਦੀ ਭੁਰਜੀ ਲੈ ਜਾਓ। ਉਹ ਕਹਿੰਦੇ ਨਹੀਂ ਪਨੀਰ ਤਾਂ ਅੱਗੇ ਬੜਾ ਖਾਧਾ ਵੇ ਸਗੋਂ ਪਨੀਰ ਦੀ ਭੁਰਜੀ ਨਈਂ ਹੁਣ ਅਸੀਂ ਬਸ ਹੋਗੀ ਕਿ ਸਾਡੀ ਪਨੀਰ ਖਾ-ਖਾ ਕੇ ਕਹਿੰਦੇ ਪਕੋ ਹਾਂਜੀ ਫਿਰ ਸਫ਼ਰ ਕਰਨਾ ਸੀ ਉਹਨਾਂ ਨੇ ਨਾਲੇ ਫੇਰ ਉਹ ਕਹਿੰਦੇ ਤੁਸੀਂ ਸਾਨੂੰ ਸੁੱਕੀਆਂ ਪਕੌੜੀਆਂ ਈ ਬਣਾ ਦੋ, ਮੈਂ ਕਿਹਾ ਚਲੋ ਸੁੱਕੀਆਂ ਪਕੌੜੀਆਂ ਬਣਾ ਦੇਣੇ ਨਾਲ ਫੁਲਕੇ ਲਾ ਦਿੰਣੀ, ਹਾਂ ਹਾਂਜੀ ਹਲਕਾ-ਫੁਲਕਾ ਨਾਲੇ ਸੁੱਕੀ ਚੀਜ਼ ਏ ਖਾਧੀ ਜਾਂਦੀ ਏ, ਰਸਤੇ ਚ ਵੀ ਚਲੋ ਹ ਰੋਟੀ ਦਾ ਵੀ ਤਰ ਕੇ ਬੰਦਾ ਖਾ ਲੈਂਦਾ ਵੇ ਨਾਂ ਹਾਂਜੀ, ਹਾਂਜੀ ਤਾਂ ਕਰਕੇ ਨਾਲ ਸਮਾਨ ਸਮੂਨ ਸੀਗਾ ਬੱਚੇ ਦਾ ਖਾਲੀ ਖਾਣ-ਪੀਣ ਵਾਲਾ, ਮੈਂ ਕਿਹਾ ਚੱਲ ਉਹ ਵੀ ਖਾ ਲੈਣਗੇ ਬੱਚੇ ਖਾਣ-ਪੀਣ ਵਾਲੇ ਬੱਚੇ ਤੁਹਾਨੂੰ ਪਤਾ ਬੱਚੇ ਰਸਤੇ ਚ ਮੰਗਦੇ ਈ ਏ, ਆਪਣੇ ਕੋਲ ਹੋਵੇ ਤੇ ਬੰਦਾ ਚਲੋ ਖਾ ਲੈਂਦਾ। ਹਾਂ, ਆਪਣੇ ਕੋਲ ਚੀਜ਼ ਹੋਣੀ ਜ਼ਰੂਰੀ ਏ, ਰੋਟੀ ਵੀ ਹੋਣੀ ਜ਼ਰੂਰੀ ਕਿਉਂਕਿ ਰਾਸ ਤੇ ਚ ਪਤਾ ਨੀ ਕਿਸ ਤਰ੍ਹਾਂ ਦਾ ਦਿੰਦੇ ਕਿਸ ਤਰ੍ਹਾਂ ਦਾ ਨਹੀਂ ਦਿੰਦੇ ਅਗਲੇ ਕੋਈ ਵਿੇਹ ਹੀ ਆਟਾ ਕੋਈਆਮਬੀਸ ਮਿਸ ਬਈ ਏ ਤਾਂ ਮੈ ਵੀ ਕੋਈ ਪਤਾ ਨਹੀਂ ਹੁੰਦਾ ਨਾ
ਹਾਂਜੀ-ਹਾਂਜੀ ਉਹ ਤੇ ਹੈ ਹੋਰ ਤੁਹਾਡੀ ਗੁੜੀਆਂ ਦਾ ਕੰਮ ਹੋ ਗਿਆ ਸਕੂਲ ਦਾ ਹੋਲੀਡੇ ਦਾ
ਹਾਂ ਬਸ ਹੋ ਹੀ ਗਿਆ ਅਲਰੇਡੀ ਤਾਂ ਹੋਈ ਗਿਆ ਬਸ ਪ੍ਰੋਜੈਕਟ ਜੇ ਰਹਿੰਦੇ ਆ ਇਹਦੇ
ਅੱਛਾ ਜੀ ਵਾਹ ਉਹ ਰਹਿ ਗਏ ਬਸ ਠੀਕ ਹੈ
ਹਾਂਜੀ ਪ੍ਰੋਜੈਕਟ ਰਹਿੰਦੇ ਆ ਉਹ ਤੁਹਾਨੂੰ ਪਤਾ ਸਕੂਲ ਤੇ ਦੇ ਦਿੰਦੇ ਆ ਬਣਾਣੇ ਤੇ ਮਾਵਾਂ ਨੂੰ ਹੀ ਆਉਂਦੇ ਆ ਮੈਂ ਕਹਿੰਦੀ ਹਾਂ ਪਹਿਲੀ ਗੱਲ ਛੋਟੇ ਬੱਚਿਆਂ ਨੂੰ ਪ੍ਰੋਜੈਕਟ ਨਹੀਂ ਦੇਣੇ ਚਾਹੀਦੇ।
ਹਾਂਜੀ ਹਾਂਜੀ ਉਹ ਤੇ ਹੈ ਈਏ ਬਣਾਉਣਾ ਤੇ
ਕਿਉਂਕਿ ਹਾਂ ਬਣਾਉਣਾ ਤੇ ਪੇਰੈਂਟਸ ਨੂੰ ਪੈਣਾਵੇਂ ਕਿਉਂਕਿ ਬੱਚੇ ਤਾਂ ਬਣਾਉਂਦੇ ਹੀ ਨੀ ਬੱਚਿਆਂ ਨੂੰ ਪਹਿਲੀ ਗੱਲ ਆਉਂਦਾ ਹੀ ਨਹੀਂ ਇੰਨਾ ਬਣਾਉਣਾ
ਈ ਨ ਸਹੀ ਗੱਲ
ਦੇਣਾ ਨੀ ਚਾਹੀਦਾ ਐਵੇਂ ਸਿਰ ਦਰਦੀ ਤਾਂ ਸਾਰੀ ਪੇਰੈਂਟਸ ਕੀ ਆ ਹਾਂ ਉਹੀ ਨਾ ਵੱਡੇ ਬੱਚੇ ਦੇੋਂ ਚਲੋ ਵੱਡਾ ਬੱਚ ਤਾਂ ਚੋੰਨੀ ਸਮਝ ਆਉਂਦੀ ਹੈ ਵੱਡੇ ਬੱਚਿਆਂ ਨੂੰ ਚਲੋ ਬਈ ਚਲੋ ਬਣਾ ਲੈਂਦਾ ਬੰਦਾ
ਫ ਛੋਟਿਆਂ ਨੂੰ ਨਹੀਂ ਦੇਣੀ ਚਾਹੀਦੀ
ਹਾਂ ਹਣ ਸਾਡੇ ਵਰਗਿਆਂ ਨੂੰ ਵੀ ਇੰਨੀ ਨੌਲੇਜ ਨਾ ਹੋਵੇ ਜਿਹੜੀਆਂ ਜਿਹੜੀਆਂ ਚੀਜ਼ਾਂ ਕਈ ਵਾਰੀ ਅੱਜ ਕੱਲ੍ਹ ਤੁਹਾਨੂੰ ਪਤਾ ਅੱਜ ਕੱਲ੍ਹ ਪੜ੍ਹਾਈ ਵੀ ਤਾਂ ਕਾਫ਼ੀ ਹਾਈ ਚੱਲ ਰਹੀ ਹੈ ਹੁਣ ਸਾਡੇ ਟਾਈਮ ਹੋਰ ਸੀਗਾ ਕੁਛ ਹੁਣ ਹੋਰ ਹੈ ਕੁਛ ਤੇ ਫੇਿਰ ਕਿੰਨਾ ਕੁ ਬੰਦਾ ਕਰੇਗਾ ਪੋਰ ਜਾਂ ਨਾ ਹਾਂ ਫੇਿਰ ਬੰਦਾ ਕਿੱਥੋਂ ਕਰਾਵੇ ਹੁਣ ਸਾਡੇ ਵਰਗੇ ਵੀ ਇੰਨਾ ਵੀ ਨੀ ਹੈਗੇ ਪੜ੍ਹੇ ਲਿਖੇ ਅ ਸੀ ਕਿ ਵੀ ਜਿਹੜਾ ਅਸੀਂ ਬੱਚੇ ਬੱਚਿਆਂ ਨੂੰ ਇੰਨਾ ਕੁਛ ਕਰਵਾ ਔਰ ਇੰਨੇ ਔਖੇ-ਔਖੇ ਪ੍ਰੋਜੈਕਟ ਦੇ ਦਿੰਦੀਆਂ ਵਾ
ਹਾਂਜੀ ਮੇਰੇ ਸਾਡੇ ਬੇਟੇ ਨੂੰ ਵੀ ਬੜਾ ਔਖਾ ਦਿੱਤਾ ਹੁਣ ਦੇਖਾਂਗੇ ਕਰਵਾਵਾਂਗੇ
ਹਾਂ ਉਹੀ ਨਾ ਫੇਿਰ ਛੋਟੇ ਤੇ ਬੱਚਿਆਂ ਨੂੰ ਤਾਂ ਬਹੁਤ ਮੁਸ਼ਕਿਲ ਹੈ ਉਹ ਉਹਨਾਂ ਨੂੰ ਤਾਂ ਵਿਚਾਰਿਆਂ ਨੂੰ ਕੰਮ ਕਰਾ ਲਓ ਉਹੀ ਬੜਾ ਸੀ ਬੜੇ ਔਖੇ-ਔਖੇ ਕਰਦੇ ਆ ਹੋ ਕੇ ਤੇ ਬੰਦਿਆਂ ਨੇ ਕਿੱਥੇ ਫਰਨੇ ਪ੍ਰੋਜੈਕਟ ਫੇਰ ਪ੍ਰੋਜੈਕਟ ਵੀ ਇੱਕ ਨੀ ਨਾ ਦਿੰਦੀਆਂ ਹਰ ਸਬਜੈਕਟ ਦਾ ਪ੍ਰੋਜੈਕਟ ਹਰ ਸਭ ਜੈਕਟ ਦਾ ਮ ਜੈਕਟ ਹੈ ਖ਼ਰਚੇ ਵੱਖਰੇ ਆ ਮੈਂ ਕਹਿੰਦੀ ਹਾਂ ਸਭ ਕੁਛ
ਹੋ ਤੇ ਆ
ਛੁੱਟੀਆਂ ਤੇ ਪੈਂਦੀਆਂ ਨੇ ਪਰ ਛੁੱਟੀਆਂ ਚਲੋ ਠੀਕ ਹੈ ਮੰਨਦੇ ਆ ਛੁੱ ਛੁੱਟੀਆਂ ਪਾਉਂਦੇ ਪਰ ਛੁੱੀਆਂ ਦੇ ਅਕੋਰਡਿੰਗ ਦੇਣਾ ਚਾਹੀਦਾ ਨਾ ਇਹਨਾਂ ਨੂੰ ਕੰਮ ਕੰਮ ਵੀ ਫੇਰ ਇਨਾ ਇਨਾ ਦੇ ਦੇਣਾ ਇਹਨਾਂ ਨੇ ਓਦਾਂ ਵੀ ਇਹਨਾ ਇਨਾ ਕਰ ਲੈਣਾ ਇਹਨਾਂ ਨੇ
ਹਾਂ ਉਹੀ ਕੰਮ ਹੁੰਦਾ ਉਹੀ ਕੰਮ ਦੁਬਾਰਾ ਦੇ ਦਿੰਦੇ ਨੇ
ਹਾਂਜੀ
ਹਾਂਜੀ ਉਹ ਤੇ ਆ ਭੈਂਦੀ ਹੋਰ
ਤਾਂ ਕਰਕੇ
ਹਾਂ ਤੇ
ਬੜੇ ਔਖੇ ਔਖੇ ਆ ਫਿਰ ਕਲਰ ਵੀ ਲਿਆਓ ਪੇਂਟਿੰਗ ਕਲਰ ਵੀ ਲਿਆਓ ਬੜਾ ਕੁਛ ਲਿਆਉਣਾ ਮੈਨ ਸਮਾਨ ਵੀ ਤੇ ਬੜਾ ਲਿਆਣਾ ਪੈਂਦਾ ਨਾ ਫੇਿਰ ਪਹਿਲੇ ਤਾਂ ਖ਼ਰੀਦੋ ਪਹਿਲੇ ਤਾਂ ਬਜ਼ਾਰੋ ਖਰੀਦੋ ਉਓਹੀ ਨਾ ਹਾਂਜੀ ਤੇ ਤਾਂ ਕਰਕੇ ਫਿਰ ਤੁਹਾਨੂੰ ਪਤਾ ਇਨੇ ਅੱਜ ਕੱਲ ਕਮਾਈਆਂ ਇੰਨੀਆਂ ਹੈ ਨਹੀਂ ਜਿੰਨਾ ਕੋ ਕੰਮ ਇਹ ਲਿਆਓ ਉਹ ਲਿਆਓ ਹੋ ਇਹ ਲਿਆਓ ਉਹ ਲਿਆਓ ਐ ਲਿਆਓ
ਉਹ ਤੇ ਆ ਮੈਡਮ
ਮਗਰ ਪੈ ਜਾਂਦੇ ਬੱਚੇ ਪਤਾ ਸਭ ਕੁਛ ਆ ਉਹਨਾਂ ਨੂੰ ਉਹ ਉਹ ਮੈਂ ਕਹਿੰਦੀ ਹਾਂ। ਬੱਚਿਆਂ ਨੂੰ ਦੇਣੇ ਚਾਹੀਦੇ ਵੱਡੀਆਂ ਕਲਾਸਾਂ ਪੰਜਵੀਂ ਛੇਵੀਂ ਦੀਆਂ ਕਲਾਸਾਂ ਛੋਟੇ ਵਚਨ ਨੂੰ ਦੇਣ ਦਾ ਮਤਲਬ ਹੀ ਨੀ ਤੁਹਾਨੂੰ ਹਾਂ।
ਸਹੀ ਗੱਲ ਹੈ।
ਉਹੀ ਨਾ। ਹੁਣ ਬਸ ਸਕੂਲ ਖੋਲ ਜਾਣੇ ਹੁਣ ਹੁਣ ਇਹਨਾਂ ਦੀ ਸਿਰ ਖਪਾਈ ਸ਼ੁਰੂ ਹੋ ਜਾਨੀ ਇਹਨਾਂ ਨੇ ਬੱਚਿਆਂ ਨੇ ਵੀ ਕੋਸਤ ਆ ਜਾਣਾ ਕਰਨਾ
ਹਾਂਜੀ ਉਹ ਤੇੇ ਹੈ ਕਰ ਲਿਆ ਸੀ ਬੜੀ ਨੀਂਦਰ ਕਰ ਲਈ ਅਸੀਂ।
ਹਾਂ ਉਹੀ ਨਾ। ਸਾਡੇ ਤੇ ਕਿਚਨ ਗੈਸਟ ਗੁਸਤ ਆਏ ਸੀ ਟਾਈਮ ਪਾਸ ਹੋ ਗਿਆ। ਸਾਨੂੰ ਪਤਾ ਵੀ ਨਹੀਂ ਲੱਗਾ ਹਾਂਜੀ। ਉਹੀ ਨਾ ਹਾਂ। ਹੋਰ ਸਟਿਚਿੰਗ ਵਗੈਰਾ ਨਹੀਂ ਕਰਦੇ ਤੁਸੀਂ ਭੈਣ ਜੀ।
ਹਾਂਜੀ ਕਰਨੇ ਆ।
ਅੱਛਾ ਕਰਦੇ ਹੋ ਕੀ ਲੈਂਦੇ ਹੋ ਸੂਟ ਦੇ ਪ੍ਰਾਈਜ਼ ਕੀ ਲੈਂਦੇ ਹੋ।
ਅਸੀਂ ਤੇ ਵੈਸੇ ਘਰ ਦੇ ਹੀ ਸੀਨੇ ਹਾਂ ਕੋਈ ਆ ਜਾਂਦਾ ਐਮਰਜੈਂਸੀ ਦੋ ਸੌ ਰੁਪਆ ਲੈ ਲੈਂਦੇ ਹਾਂ ਅਸੀਂ ਹਾਂਜੀ ਦੇਖ ਕੇ ਲੈ ਲੈਂਦੇ ਹਾਂਜੀ ਉਹ ਤੇ ਹੈ।
ਹਾਂ ਉਹ ਤਾਂ ਹੈਗਾ ਹੈ।
ਹੋਰ ਤੁਸੀਂ ਕੀ ਕਰਦੇ ਹੋ ਤੁਸੀਂ ਵੀ ਕਰਦੇ ਹੋਗੇ ਫਲ
ਮੈਂ ਸਲੂਨ ਦਾ ਕਰਦੀ ਹਾਂ ਥੋੜਾ ਬਹੁਤ ਘਰ ਕੋਈ ਆਜੇ ਕੋਈ ਥਰੇਡਿੰਗ ਕਰਾਉਣਾ ਆਜੇ ਕੋਈ ਫੇਸ਼ੀਅਲ ਕੋਈ ਕੋਈ ਘਰ ਆ ਜੇ ਤੇ ਫਾਲਾਂ ਦਾ ਅੱਜ ਕੱਲ ਤੁਹਾਨੂੰ ਪਤਾ ਜ਼ਿਆਦਾਤਰ ਸਲੂਨਾ ਤੇ ਹੀ ਜਾਂਦੀਆਂ ਵਾ ਸਲੂਨਾਂ ਦਾ ਹੀ ਕਰੇਜ਼ ਆ ਅੱਜ ਕੱਲ ਹਾਂਜੀ ਹਾਂਜੀ ਤਾਂ ਕਰਕੇ
ਠੀਕ ਹੈ।
ਚਲੋ ਭੈਣ ਜੀ ਠੀਕ ਹੈ ਫਿਰ ਨਾ ਮੈਂ ਜਰਾ ਕੋਈ ਕੰਮ ਕਰ ਲਵਾਂ ਠੀਕ ਹੈ।
ਚਲੋ ਠੀਕ ਹੈ ਜੀ ਭੈਣ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ